ਹੈਂ।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
ਕੀ ਹਾਲ -ਚਾਲ ਹੈ?
ਹਾਂਜੀ ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਤੁਸੀਂ ਸੁਣਾਓ ਕੀ ਕਰ ਰਹੇ ਸੀ?
ਕੁਛ ਨਹੀਂ, ਬਸ ਰੋਟੀ ਖਾ ਕੇ ਬੈਠੇ ਸੀ। ਅੱਜ ਥੋੜਾ ਲੇਟ ਹੋ ਗਿਆ।
ਅੱਛਾ- ਅੱਛਾ ਅਸੀਂ ਵੀ ਹੁਣੇ ਫਰੀ ਹੋਏ ਹਾਂ। ਰੋਟੀ -ਰੁਟੀ ਖਾ ਕੇ ਤੇ ਮੈਂ ਕਿਹਾ, ਚਲੋ ਕਰੀਏ ਕਾਲ ਥੋੜ੍ਹੀ ਤੁਹਾਡੇ ਕੋਲੋਂ ਸੁਜੈਸ਼ਨ ਲੈਣਾ ਸੀ।
ਅੱਛਾ -ਅੱਛਾ ਕੋਈ ਨੀ।
ਮੈਂ ਪੁੱਛਣਾ ਸੀ। ਤੁਹਾਨੂੰ ਮੇਰੀ ਨਾ ਗੁੜੀਆਂ ਨੇ ਟਵੈਲਥ ਪਾਸ ਆਊਟ ਕੀਤੀ ਹੈ। ਅੱਛਾ।
ਹਾਂਜੀ- ਹਾਂਜੀ।
ਹੁਣ ਮੈਂਨੂੰ ਅੱਗੇ ਕਾਲੇਜ ਜ ਚ' ਸਮਝ ਨੀ ਆ ਰਹੀ। ਮੈਂ ਅੱਗੇ ਕੀ ਕਰਵਾਵਾਂ ਥੋੜਾ ਉਹਦੀ ਫਿਰ ਚ' ਵੀ ਹੈਲਪ ਹੋ ਜਾਵੇਗੀ। ਅੱਗੇ ਜੋਬਸ ਕਰਨੀਆਂ ਨੇ ਜੋਬਸ ਥੋੜ੍ਹੀ ਉਹਨੂੰ ਅੱਛੀ ਤਰ੍ਹਾਂ ਮਿਲ ਜਾਏ। ਕਿ ਭਜਨਾਂ ਨਾ ਪਵੇ ਉਹ ਓਨੇ ਕਮਰਸ ਕੀਤੀ ਸੀ।
ਹਾਂਜੀ।
ਹਾਂ ਕਮਰਸ ਕੀਤੀ ਸੀ। ਅੱਛੇ ਪਰਸੈੰਟੇਜ ਆਏ ਨੇ। ਹੁਣ ਇੱਕ- ਦੋ ਜਗਾਂ ਪੁਛ ਕੇ ਆਏ ਆ। ਬੀ ਕਾਮ ਨਹੀਂ ਕਰਵਾਣੀ ਮੈਨੂੰ, ਪੁੱਛਿਆ ਨਹੀਂ। ਫਿਊਚਰ ਚ' ਹੈਲਪ ਮਿਲੇ। ਸਾਨੂੰ ਵੀ ਦਿੱਕਤ ਨਾ ਹੋਵੇ ਕਿ ਚਲੋ ਜੋਬ ਕਰੇ। ਥੋੜ੍ਹਾ ਘਰ ਦਾ ਹੋ ਜਾਏ। ਸਮਝ ਰਹੇ ਹੋ ਨਾ ਤੁਸੀਂ। ਬਈ ਮਿਡਲ ਕਲਾਸ ਹੈਗੇ ਆ ਅਸੀਂ ਵੀ। ਜੋ ਬੱਚਾ ਜੋਬ। ਕਰੋਗੇ। ਤੁਹਾਡੇ ਮਾਂ- ਪਿਓ ਨੂੰ ਹੀ ਸਹਾਰਾ ਹੋ ਜਾਂਦਾ ਹੈਏ।
ਹਾਂ, ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਚੱ ਤੇ ਦੇਖੋ। ਸਾਰੇ ਪਰਿਵਾਰ ਵਾਲੇ ਜਿੰਨੇ ਵੀ ਹੈਗੇ ਸਭ ਨੂੰ ਮੱਤਲਬ ਕਰਨੀ ਚਾਹੀਦੀ ਹੈ ਕਮਾਈ, ਮਤਲੱਬ ਸਭ ਦੀ। ਕਿਉਂਕਿ ਅੱਜ ਕੱਲ੍ਹ ਖ਼ਰਚੇ ਇੰਨੇ ਖਰਚੇ ਇੰਨੇ ਵੱਧ ਗਏ ਨੇ। ਤੇ ਸਭ ਨੂੰ ਹੀ ਮੱਤਲਬ
ਹਾਂ। ਤੇ ਮੈਂ ਕਿਹਾ ਸੀ ਇੰਨਾ ਕੀ ਪੜ੍ਹਾ ਸਕਦੇ ਤੂੰ ਗ੍ਰੈਜੂਏਸ਼ਨ ਕਰ ਲੈ। ਜੋ ਵੀ ਸਟਰੀਮ ਚ' ਤੈਨੂੰ ਜੋ ਵੀ ਚੂਜ ਕਰ ਲੈ ਕੋਈ ਅੱਛੀ ਜੀ। ਮੈਂ ਇੱਕ- ਦੋ ਜਾਣੇ ਨੂੰ ਹੋਰ ਫੋਨ ਕੀਤਾ। ਤਾਂ ਮੈਨੂੰ ਸਮਝ ਨੀ ਆਈ ਮੈਂ ਤਾਂ ਤੁਹਾਡੇ ਨਾਲ ਗੱਲ ਕਰਾਂ। ਸਲਾਹ ਲਵਾਂ। ਕੀ ਅੱਗੇ ਕੀ ਕਰਵਾਵਾਂ ਮੈਂ।
ਬਹੁਤ ਵਧੀਆ ਕੀਤਾ। ਸਾਡੀ ਸਾਡੀ ਤੇ ਆਪਣੀ ਹੈਗੀ ਹੈ ਉਹ ਅਸੀਂ ਤੇ
ਅਤੇ ਕਾਮਰਸ ਕੀਤੀ। ਮੱਤਲਬ, ਕਿੰਨੇ ਮੱਤਲਬ ਪਰਸੈਂਟ। ਆ ਅੱਛਾ ਅੱਛਾ ਤੇ ਅਸੀ ਪਰਸੰ ਆ। ਤੇ ਤੁਸੀਂ ਚਾਹੋ ਤੇ ਵੈਸੇ ਵੇਖ ਸਕਦੇ ਹੋ ਬੀਕਾਮ ਵੀ ਕਰਾ ਸਕਦੇ ਹੋ। ਪਰ ਬੀਕਾਮ ਚੱ ਇਹਵੇ ਅੱਜ ਕੱਲ੍ਹ ਸਕੋਪ ਨਹੀਂ ਹੈ ਜੋਬ ਦਾ ਇੰਨਾ ਅੱਛਾ।
ਮੈਂ ਨਾ ਅੱਗੇ ਜੋਬ ਦਾ ਸਕੋਪ ਨਹੀਂ ਹੈ। ਹੁਣ, ਬੀਕਾਮ ਮੇਰੇ ਬ੍ਰਦਰ ਨੇ ਵੀ ਕੀਤੀ। ਕੀਤੀ ਹੈ ਉਹਨਾਂ ਨੂੰ ਜੋਬ ਵਿੱਚ ਇੱਧਰ ਉਧਰ ਭੱਜਣਾਂ ਪੈ ਰਿਹਾ ਪਹਿਲੇ ਉਹਨੇ ਬੈਂਕ ਲਾਈਨ ਚੱ ਕੀਤੀ ਹੈ ਪਰ ਇੰਨੀ ਸੈਲਰੀ ਨੀ ਹੈ ਪੰਜ ਸਾਲ ਕੰਮ ਕੀਤਾ ਉਹਨੇ ਸੈਲਰੀ ਵਧਾਈ ਨੀ ਉਹਨਾਂ ਨੇ ਲੋਨ ਡਿਪਾਰਟਮੈਂਟ ਚ ਸੀ ਤੇ ਫਿਰ ਹੁਣ ਅਸੀ ਇੱਧਰ ਕਿੱਧਰ ਲਗਵਾਈ ਉਹਦੀ ਜੋਬ ਤੇ ਹੁਣ ਥੋੜਾ ਸਹੀ ਲੱਗ ਰਹੀ ਹੈ
ਕਾਮਰਸ ਚ ਦੇਖਿਆ ਜਾਏ ਤੇ ਮੱਤਲਬ ਪ੍ਰੋਫੈਸ ਦੀ ਜਿਹੜੀ ਹੈ ਵਕੇਂਸੀ ਬਹੁਤ ਹੈਗੀ ਹੈ ਮੱਤਲਬ ਅੱਛੇ ਟੀਚਰਸ ਅੱਛੇ ਟੀਚਰਸ ਮਤਲਬ ਘੱਟ ਹੈਗੇ ਨੇ ਇਸ ਇੰਡਸਟਰੀ ਚ ਕਿਉਂਕਿ ਸਭ ਲੋਕ ਜ਼ਿਆਦਾਤਰ ਪ੍ਰੈਫਰ ਕਰਦੇ ਨੇ ਹਾਈ ਐਜੂਕੇਸ਼ਨ ਕਰਨਾ ਫਿਰ ਉਹਦੇ ਬਾਅਦ ਸਾਇੰਸ ਲੈਂਦੇ ਨੇ ਕਈ ਲੋਕ ਫੇਿਰ ਕੋਈ ਬੈਂਕ ਲਾਈਨ ਚ ਚਲੇ ਜਾਂਦੇ ਨੇ ਕਈ ਸੀਏ ਦੀ ਤਿਆਰੀ ਕਰ ਲੈਂਦੇ ਨੇ
ਅੱਛਾ
ਹਾਂਜੀ ਇਹ ਹੈ ਮਤਲਬ ਥੋੜ੍ਹਾ ਇਹ ਵ ਕਿ ਕੋਮਰਸ ਜੋ ਅਸੀਂ ਅਕਾਊਂਟਿੰਗ ਕਰ ਸਕਦੇ ਹਾਂ ਮੈਂ ਤੇ ਕਹਿੰਦਾ ਵਾਂ ਤੁਸੀਂ ਜੋੌਬ ਤੋਂ ਥੋੜ੍ਹਾ ਜਿਹਾ ਮਤਲਬ ਅਲੱਗ ਸੋਚ ਕੇ ਉਹਨੂੰ ਕੋੱਦਾਂ ਸਕਿੱਲ ਸਿਖਾ ਲਈ ਕੋਈ ਅਕਾਊਂਟਿੰਗ ਦੀ
ਹਮ
ਹਨਾ ਜਿੱਦਾਂ ਅ ਅਕਾਊਂਟਸ ਹੋ ਗਿਆ ਟੈਲੀ ਹੋ ਗਿਆ ਹੋਰ ਮਤਲਬ ਇਹਵੇ ਕਿ ਅਗਰ ਅਸੀਂ ਆਪਣੇ ਸਰਵਿਸ ਦੇ ਪਰ ਪਰਸੈਕਟਿ ਨਾਲ ਵੇਖੀਏ ਜਿਵੇਂ ਅਸੀਂ ਕੋਈ ਸਰਵਿਸ ਦੇ ਦੀਏ ਕਿਸੇ ਕੰਪਨੀ ਚ ਅਕਾਊਟ ਦੀ ਤੇ ਉਹਦੇ ਚ ਵੀ ਅੱਛਾ ਪੈਕੇਜ ਮੱਤਲਬ ਜ਼ਿਆਦਾ ਟਾਈਮ ਦਾ ਕੰਮ ਵੀ ਨੀ ਹੁੰਦਾ ਅਸੀਂ ਦੋ ਤਿੰਨ ਘੰਟੇ ਉਥੇ ਜਾਨਾ ਹੁੰਦਾ ਬਸ ਤੇ ਉੱਥੇ ਦਾ ਜਿਹੜਾ ਹੈ ਓਨਰ ਆਉਂਦਾ ਉਹ ਸਾਡੇ ਨਾਲ ਗੱਲ ਕਰਦਾ ਏ ਆਪਣਾ ਮੱਤਲਬ ਉਹ ਐਂਟਰੀ ਚੜਵਾਉਂਦੇ ਨੇ ਤੇ ਇਦਾਂ ਅਸੀਂ ਦਿਨ ਚੱ ਤਿੰਨ ਚਾਰ ਜਗ੍ਹਾ ਜਾ ਸਕਦੇ ਹਾਂ ਅਕਾਊਂਟ ਚ ਮੱਤਲਬ ਜਿਹਦੇ ਚ ਅੱਛੀ ਸੈਲਰੀ ਗੇਨ ਜਾਂਦੀ ਹੈ ਹਾਂਜੀ ਸਾਡੇ ਇੱਥੇ ਵੀ ਮਤਲਬ ਕੰਮ ਚੱਲਦਾ ਨਾ ਤੇ ਉਹ ਅਕਾਂਟੈਂਟ ਅਸੀਂ ਰੱਖਿਆ ਦਾ ਇਹ ਤੇ ਉਹ ਅਕਾਉਂਟੈਂਟ ਹੀ ਉਹ ਦੋ ਘੰਟੇ ਵਾਸਤੇ ਆਉਂਦਾ ਇੱਕ ਡੇਢ ਘੰਟੇ ਵਾਸਤੇ ਸਾਡਾ ਜਿੰਨਾ ਵੀ ਕੰਮ ਸਾਰਾ ਉਹ ਅ ਚੜਾ ਕੇ ਉਹਦਾ ਸਾਰਾ ਹਿਸਾਬ ਕਿਤਾਬ ਰੱਖ ਕੇ ਤੇ ਉਹ ਚਲੇ ਜਾਂਦਾ ਹੈ ਏਦਾਂ ਹੀ ਉਹ ਪੰਜ ਛੇ ਜਗ੍ਹਾ ਤੇ ਹੋਰ ਕਰ ਰਿਹਾ ਹੈ ਤੇ
ਪਰ ਇਹ ਨਾ ਚਲੋ ਇਹ ਮੁੰਡਿਆਂ ਦਾ ਕੰਮ ਹੋ ਗਿਆ ਘੁੰਮਣ ਫਿਰਨ
ਹਾਂਜੀ ਇਹ ਤੇ ਹੈ
ਅੱ ਹੋਣ ਮੈਂ ਕੁੜੀ ਦਾ ਇਹ ਨਾ ਚੱਲ ਇੱਕ ਜਗ੍ਹਾ ਟਿੱਕ ਕੇ ਕਰ ਲਏਗੀ ਹੁਣ ਕਿੱਥੇ ਕਿੱਥੇ ਜਾਏਗੀ
ਨਹੀਂ ਇਹ ਤੇ ਮੈਂ ਤੁਹਾਨੂੰ ਮਤਲਬ ਇਹਦੇ
ਐਗਜਾਮਪਲ ਦੇ ਰਹੇ ਹੋ ਤੁਸੀਂ ਸਹੀ ਗੱਲ ਹੈ ਉਹ ਵਰਕ ਫਰੋਮ ਹੋਮ ਵੀ ਕਰ ਸਕਦੇ ਨੇ ਅਗਰ ਕੋਈ ਘਰ ਬਹਿ ਕੇ ਦਿੰਦਾ ਹਾਂ ਕੋਈ ਘਰ ਬਹਿ ਕੇ ਕੇ ਦੇ ਦੇਵੇ ਕੰਮ ਕੋਲ ਤੇ ਸਮਝਾ ਦੇਵੇ ਕੀ ਐਂਟਰੀਆਂ
ਸੋਫਟਵੇਅਰ ਹੁੰਦਾ ਇੱਕ ਉਹ ਨਾ ਸੋਫਟਵੇਅਰ ਸਾਰੇ ਬਿਜਨਸਮੈਨ ਯੂਜ ਕਰਦੇ ਨੇ ਤੇ ਉਹ ਨਾ ਘਰ ਬੈਠੇ ਵੀ ਅਸੀਂ ਕਰ ਸਕਦੇ ਹਾਂ ਹਾਂਜੀ ਜਿੱਦਾਂ ਵੱਡੇ ਵੱਡੇ ਸ਼ਹਿਰ ਹੋ ਗਏ ਜਿੱਦਾਂ ਉਓਦੇ ਇਹੀ ਸਭ ਚਲਦਾ ਹੈ ਮਤਲਬ ਲੋਕੀ ਇੰਨਾ ਮਤਲਬ ਫਿਜੀਕਲ ਨਹੀਂ ਕਰ ਸਕਦੇ ਇੱਧਰ ਉੱਧਰ ਕਿਉਂਕਿ ਬੜਾ ਟ੍ਰੈਫਿਕ ਜਾਮ ਹੈ ਸਭ ਹੁੰਦਾ ਤੇ ਉਹ ਲੋਕ ਔਨਲਾਈਨ ਕਰ ਲੈਂਦੇ ਨੇ ਸਭ ਕੰਮ
ਹਾਂ ਇਹ ਤਾਂ ਅ ਤੁਹਾਡੀ ਗੱਲ ਸਹੀ ਹੈ ਕਿ ਘਰ ਬਹਿ ਕੇ ਕਰਲਵੋ ਤੇ ਥੋੜਾ ਉਹਨੂੰ ਬਾਹਰ ਦਾ ਵੀ ਨੀ ਹੋਏਗਾ ਕਿ ਬਾਹਰ ਜਾਣਾ ਥੋੜ੍ਹਾ ਹੈ ਕਿ ਘਰ ਬਹਿ ਕੇ ਆਰਾਮ ਨਾਲ ਏਸੀ ਪੱਖੇ ਥੱਲੇ ਬਹਿ ਕੇ ਕਰ ਲਏਗੀ ਗਰਮੀ ਵੀ
ਹਾਂਜੀ ਨਾਲੇ
ਅੱਜ ਕੱਲ੍ਹ ਜੋ ਹੈ ਮਤਲਬ ਬਾਹਰ ਨਿਕਲਣਾ ਵੀ ਬਹੁਤ ਹੋ ਗਿਆ ਹੈ ਪੋਲਿਊਸ਼ਨ ਇੰਨਾ ਵੱਧ ਗਿਆ ਹੈ
ਹਾਂ ਪੋਲਿਊਸ਼ਨ ਤੇ ਹੈ ਵੈਸੇ ਤਾਂ ਮਾਸਕ ਵਗੈਰਾ ਵੇਅਰ ਕਰਕੇ ਕੇ ਜਾਂਦੇ ਆ ਬੱਚੇ ਤੇ ਉਹਦਾ ਤੇ ਚਲੋ ਕੋਈ ਦਿੱਕਤ ਨੀ ਹੈ ਪਰ ਫੇਰ ਇਹਦੇ ਲਈ ਕਿ ਮੈਨੂੰ ਟੈਲੀ ਸਿਖਾਉਣੀ ਪਏਗੀ ਟੈਲੀ ਵਾਸਤੇ ਭੇਜਾ ਉਹਨੂੰ
ਮਤਲਬ ਹਾਂ ਸਕਲ ਔਨਲਾਈਨ ਕੋਰਸ ਆਉਂਦੇ ਨੇ ਕਾਫੀ ਔਨਲਾਈਨ ਕਰ ਸਕਦੇ ਹਾਂ ਮਤਲਬ ਟੈਲੀ ਦਾ ਵੀ ਹੋ ਗਿਆ ਅਉਟਿੰਗ ਦਾ ਹੋ ਗਿਆ ਹਾਂਾਂਜੀ ਉਹਦੇ ਚ ਕੀ ਵ ਪੂਰੀ ਮਤਲਬ ਡਿਟ ਫਾਇਲ ਕਰ ਦੀ ਹੈ ਬੈਲੇੈਂਸ ਸ਼ੀਟ ਬਣਾ ਕੇ ਪੂਰਾ ਤੇ ਉਹੀ ਹੈ, ਕੋਮਰਸ ਦੇ ਬੱਚੇ ਅੱਛੇ, ਅੱਛੇ ਤਰੀਕੇ ਨਾਲ ਸਿੱਖ ਲੈਂਦੇ ਨੇ ਉਹਨਾਂ ਦੇ ਬੇਸਿਕਸ ਕਲੀਅਰ ਹੁੰਦੇ ਨੇ।
ਹਾਂ ਉਹ ਨੇ ਇਲੇਵਥ ਕਲੀਅਰ ਕੀਤਾ ਹੁੰਦਾ, ਬੇਸਿਕ ਸਿਖਾਇਆ ਹੁੰਦਾ। ਅਛਾ
ਹਾਂਜੀ, ਹਾਂਜੀ
ਹਾਂ ਕੋਈ ਨੀ ਮੈਨੂੰ ਕਹਿੰਦੀ ਆ ਪਹਿਲੇ ਕਹਿੰਦੀ ਸੀ। ਕਮ ਕਰਨੀ ਹੈ, ਫੇਰ ਸਹੇਲੀਆਂ ਬੀਬੀਏ ਕਰਦੀਆਂ ਪਈਆਂ। ਮਤਬ ਮੈਨੂੰ ਦੇਖਿਆ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈ ਮੈਂ ਇਕ ਦੋ ਜਣੇ ਨੂੰ ਪੁੱਛ ਦਿੰਦੀ ਆ ਜੋ ਮੈਨੂੰ ਸਹੀ
ਤੇ ਅੱਜ ਕੱਲ੍ਹ ਜੋਬ ਤੇ ਅੱਜ ਕੱਲ ਇਏਦਾਂ ਦਾ ਸੀਨ ਹੈ, ਕਿ ਜਦ ਤਕਨ ਅਸੀ ਇਥੇ ਕਾਲਜ ਤੋਂ ਲੱਖ ਡੇਢ ਮਤਲਬ ਲੱਖ ਅੱਖਾਂ ਦੀ ਫੀਸ ਭਰ ਕੇ ਨਾ ਕਰ ਲਈਏ ਤਾਂ ਤੱਕ ਉਹਦੀ ਕੋਈ ਵੈਲਿਊ ਨਹੀਂ ਹੈ
ਹਾਂ ਸਹੀ ਗੱਲ ਹੈ
ਅੱਜ ਕੱਲ੍ਹ ਇਹ ਹੀ ਨਾ ਬਸ ਕੰਪੀਟੀਸ਼ਨ ਬਹੁਤ ਹੋ ਗਿਆ ਹੈ ਪਪੂਲੇਸ਼ਨ ਬਹੁਤ ਬੱਚੇ ਬਹੁਤ ਨੇ
ਤੇ ਇੰਨੀ ਵੈਕੈਂਸੀ ਵੀ ਨਹੀਂ ਹੁੰਦੀਆਂ ਹਰ ਜੋਬ ਚ-
ਹਾਂ ਸਹੀ ਗੱਲ ਹੈ।
ਇਸ ਤੋ ਵਧੀਆ ਅਸੀਂ ਕੋਈ ਐਸੀ ਚੀਜ਼ ਬਣਾਈ ਹੈ, ਜਿਹਦੇ ਚ ਸਾਡਾ ਬਿਜਨਸ ਮਤਲਬ ਅਸੀਂ ਆਪਣਾ ਖੁਦ ਵੀ ਕੰਮ ਕਰ ਸਕੀਏ ਆਪਣੇ ਮਤਲਬ
ਨਾਲਦਿਆਂ ਨੂੰ ਵੀ ਹਾਂ ਸਹੀ ਗੱਲ ਹੈ। ਤੇ ਉਹੀ ਹੈ ਨਾ ਥੋੜਾ ਬੱਚਾ ਬੱਚਿਆਂ ਨੂੰ ਵੀ ਹੈਂਡਲ ਕਰਨਾ ਆਉਣਾ ਚਾਹੀਦਾ। ਫਿਰ ਬਿਜਨਸ ਡੈਵਲਪ ਹੋਵੇ ਅੱਗੇ ਉਹਨਾਂ ਨੂੰ ਵੀ ਪ੍ਰੋਬਲਮ ਨਾ ਹੋਵੇ ਬੱਚਿਆਂ ਨੂੰ ਵੀ ਫੇਸ ਨਾ ਕਰਨੀ ਪਏ ਪ੍ਰੋਬਲਮ
ਹਾਂਜੀ, ਹਾਂਜੀ
ਹਾਂ ਉਹੀ ਹੁਣ ਕੁੜੀਆਂ ਨੂੰ ਤੇ ਚਲੋ ਜੋਬ ਹੀ ਹੁਣ ਉਹਨਾਂ ਬਿਜਨੇਸ ਕਿਥੇ ਫੇਰ ਕੱਲ ਨੂੰ ਬਿਜਨਸ ਕਿੱਥੇ ਸੰਭਾਲ ਪਾਉਣਗੇ ਆਪਣੇ ਮਾਂ ਪਿਓ ਦਾ
ਹਾਂ ਇਹ ਵੀ ਸਹੀ ਗਾਲ ਹੈ, ਨਾਲੇ ਆਜ ਕਾਲ ਨਾ ਛੋਟੀ ਮੋਟੀ ਜਿੱਦਾਂ ਅਸੀਂ ਅਕਾਊਂਟ ਸਿੱਖੀ ਹੋਈ ਏ ਤੇ ਉਹਦੇ ਵਸਤੇ ਅਸੀਂ ਮਤਲਬ ਇੱਕ ਵੈਬਸਾਈਟ ਵੀ ਬਣਾ। ਸਕਦੇ ਹਾਂ। ਕੀ ਅਸੀਂ ਮਤਲਬ ਆਪਣੀ ਸਰਵਿਸ ਦੇ ਰਹੇ ਹ ਅਉਟਿੰਗ ਦੀ ਤੇ ਉਹ ਵੈਬਸਾਈਟ ਤੇ ਜਿਹੜਾ ਸਾਨੂੰ ਕੰਮ ਮਿਲ ਸਕਦਾ ਹੈ, ਉੱਥੇ ਲਿੰਕਡ ਇਨ ਪ੍ਰੋਫਾਈਲ 'ਚ ਅਸੀਂ ਐਕਟਿਵ ਕਰ ਸਕਦੇ ਹਾਂ। ਉੱਥੇ ਵੱਡੇ, ਵੱਡੇ ਕੰਪਨੀਆਂ ਦੇ ਐਚ ਆਰ ਹੋਵੇ ਜਿੱਦਾਂ ਸਮੋਲ ਸਕੇਲ ਬਿਜਨੇਸ ਵੀ ਹੋਗੇ। ਓਹ ਵੀ ਸਾਰਾ ਜੇੜਾ ਮਤ ਮਤਲਬ ਅੱਜ-ਕੱਲ ਔਨਲਾਈਨ ਸਾਰਾ ਸਿਸਟਮ ਸ਼ਿਫਟ ਹੋ ਰਿਐ ਏ ਤੇ ਔ ਸਾਨੂੰ ਔਨਲਾਈਨ ਸਾਨੂੰ ਓਹ ਕੰਮ ਦੇ ਸਕਦੇ ਨੇ ਮਤਲਬ ਕੱਲ ਔਨਲਾਈਨ ਵੀ ਮਲਬ ਸਾਡੇ ਨਾਲ ਮਤਲਬ ਰੈ ਸਕਦੇ ਨੇ ਬਿਜਨਸ ਅੋਪੌਰਚੂਨਿਟੀ ਚ।
ਚਲੋ ਕੋਈ ਨੀ ਮੈਨੂੰ ਔਹਨੂੰ ਕੈੰਦੀ ਆਂ ਸਮਝਾਦੀ ਆਂ। ਯਾਤੇ ਮੈਂ ਸੋਚ ਰੀ ਆ ਹਜੇ ਆ ਸਭ ਸਿੱਖ ਲਵੇ। ਆ ਤੁਸੀਂ ਵੀ ਦੱਸਿਆ ਟੈਲੀ ਅਕਾਉਂਟੈਂਟ ਦਾ ਅਲੱਗ ਤੋਂ ਕੋਰਸ ਕਰ ਲਵੇ। ਤੇ ਮੈਂ ਕੈੰਦੀ ਆ ਕੋਲਜ ਜਿਵੇਂ ਘਰ ਬੈ ਕੇ ਕਰ ਲਵੇ ਕੋਲਜ ਦਾ।
ਹਾਂਜੀ ਹਾਂਜੀ, ਜਿੱਦਾਂ ਮਤਲਬ ਕੋਲਜ ਕਰਨੀ ਹੈ ਤੇ ਮਤਲਬ ਡਿਸਟੈਂਸ ਤੋਂ ਕਰ ਲੋ ਮਤਲਬ ਅਪਣਾ ਐ ਏ ਕਿ ਬੱਚਾ ਐ ਵੀ ਨੀ ਐ ਕਿ ਬੱਚੇ ਕੋਲ ਡਿਗਰੀ ਨਹੀਂ ਹੈ। ਓਹ ਵੀ ਹੋਣਾ ਬਹੁਤ ਜ਼ਰੂਰੀ ਹੈ। ਨਾਲ ਨਾਲ ਸਕਿੱਲ ਵੀ ਸਿੱਖਦਾ ਰਹੇ ਬੱਚਾ ਤੇ ਹੋਰ ਡੈਵਲਪ ਹੋ ਜਾਂਦਾ ਏ।
ਦੀ ਵੀ ਰਹੇਗੀ ਨਾਲ ਨਾਲ ਕੋਲਜ ਵੀ ਹੋ ਜੇਗਾ। ਅਗਰ ਮਿਲ ਗਈ ਜੋਬ ਦੇ ਨਾਲ ਜੋਬ ਵੀ ਕਰ ਲਏਗੀ ਅਗਰ ਕਰ ਪਾਈ ਤੇ
ਤਾਂ ਰਹਿ ਕਿ ਬੱਚੇ ਨੂੰ ਇੱਕ ਦੋ ਸਕੀਲ ਆਉਂਦੀਆਂ ਨੇ ਅਕਾਊਂਟਿੰਗ ਆਉਂਦੀ ਹੈ ਟੈਲੀ ਆਉਂਦੀ ਹੈ ਤੇ ਉਹ ਨਾ ਉਹਨਾਂ ਦਾ ਬੈਨੀਫਿਟ ਮਿਲਦਾ ਹੈ ਬੱਚੇ ਨੂੰ ਪ੍ਰਾਇਰਟੀ ਮਤਲਬ ਬੱਚੇ ਨੂੰ ਹੀ ਮਿਲਦੀ ਹਾਂ ਜਿੱਦਾਂ ਇਦਾਂ ਇੰਨੀ ਭੀੜ ਚ ਬੱਚਾ ਜਾਂਦਾ ਡਿਗਰੀ ਲੈ ਕੇ ਉਹ ਸਭ ਸਭ ਕੋਲ ਡਿਗਰੀ ਹੁੰਦੀ ਹੈ ਸੇਮ ਅਸੀਂ ਜਿਹੜਾ ਮਤਲਬ ਅਸੀਂ ਥੋੜੀ ਬਹੁਤ ਚੀਜ਼ਾਂ ਹੋਰ ਐਕਸਟਰਾ ਸਿੱਖ ਲਈਏ ਕਮਿਊਨੀਕੇਸ਼ਨ ਸਕ ਸਿੱਖ ਲਈਏ ਹੋਰ ਤੇ ਸਾਨੂੰ ਮਤਲਬ ਪ੍ਰਾਇਰਟੀ ਮਿਲ ਜਾਂਦੀ ਹੈ ਥੋੜ੍ਹੀ ਜਹੀ
ਹਾਂ ਸਹੀ ਗੱਲ ਹੈ ਚੱਲੋ ਮੈਂ ਕਹਿੰਦੀ ਹਾਂ ਹੁਣ ਬੱਚਿਆਂ ਨਾਲ ਅੱਜ ਕੱਲ੍ਹ ਮੰਨਦੇ ਨੀ ਹੈ ਉਹਨਾਂ ਨੂੰ ਹੁਣ ਆਪਣੀ ਪਈ ਦੀ ਏ
ਹਾਂਜੀ ਹਾਂਜੀ ਬੱਚਿਆਂ ਨੂੰ ਮਤਲਬ ਇਹਵੇ ਕਿ ਥੋੜ੍ਹਾ ਸਮਝਾਉਣਾ ਪੈਂਦਾ ਹੈ ਰੀਐਲਿਟੀ ਮਤਲਬ ਦਿਖਾਉਣੀ ਪੈਂਦੀ ਹੈ
ਮੈਂ ਉਹ ਦੋ ਮੈਂ ਕਿਹਾ ਤੂੰ ਆਪ ਆਪੇ ਗੱਲ ਕਰ ਦੋ ਤਿੰਨ ਜਣਿਆਂ ਨਾਲ ਜਿਨ੍ਹਾਂ ਨੇ ਲਾਈਨ ਚ ਕੀਤਾ ਦਾਏ ਤੈਨੂੰ ਖੁਦ ਸਮਝ ਆ ਜਾਏ ਰਮੇ ਮੈਂ ਐ ਨੀ ਓਹ ਕੇ ਚਾੰਦੀ ਮੇਰੀ ਫਰੈਂਡ ਐ ਕਰ ਰੀ ਏ ਮੈਂ ਵੀ ਐ ਕਰਾਂ। ਮੈਂ ਕਿਆ ਤੂੰ ਅਪਣੇ ਫਿਊਚਰ ਚ ਹਾਂ, ਬਈ ਫਰੈਂਡ ਨੀ ਛੁੱਟਣੀ ਚਾਹੀਦੀ ਓਹਨਾਂ ਨੂੰ ਐਵੇਂ ਮੈਂ ਕਿਹਾ ਤੂੰ ਅਪਣਾ ਫਿਊਚਰ ਦੇਖ ਕੱਲ ਨੂੰ ਜੋਬ ਵਗੈਰਾ ਵੀ ਕਰਨੀ ਐ।
ਹਾਂਜੀ ਹਾਂਜੀ।
ਚਲੋ ਕੋਈ ਨੀ ਦੇਖਦੀ ਆਂ।
ਹਾਂਜੀ ਹਾਂਜੀ, ਮਤਲਬ ਨਾਲੇ ਜੇੜਾ ਾਨੂੰ ਥੋੜ੍ਹਾ ਗਾਈਡੈਂਸ ਵੀ ਮਤਲਬ ਇਹਵੇ ਕਿ ਸਭ ਕੋਲੋਂ ਮਿਲ ਜਾਏ ਤੇ ਅੱਛਾ ਰਹਿੰਦਾ ਹੈ
ਹਾਂਜੀ ਸਹੀ ਗੱਲ ਹੈ
ਹਾਂਜੀ ਹਾਂਜੀ
ਚਲੋ ਕੋਈ ਨੀ ਮੈਂ ਕਰਦੀ ਹਾਂ ਤੁਹਾਨੂੰ
ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ
ਹਾਂਜੀ ਹਾਂਜੀ ਕਰਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ